ਸਤਿ ਸ਼੍ਰੀ ਕਾ
ਸਰ ਜੀ
ਹੋਰ ਵਧੀ ਵਧੀਆ ਠੀਕ-ਠਾਕ ਤੁਸੀਂ ਦੱਸੋ।
ਵਧੀਆ ਵਧੀਆ।
ਹੋਰ ਕੀ ਬਣਦਾ।
ਹੋਰ ਕੁਛ ਨ੍ਹੀਂ ਬਸ ਕੰਮ ਕਰਦੇ ਸੀਗੇ।
ਹੋ ਵ ਕੀ ਹਾਂ
ਤੇ ਹਾਂਜੀ।
ਹਂ
ਹੋਰ ਤੁਸੀਂ ਕੀ ਕਰਦੇ ਸੀ।
ਬਸ ਕੁਛ ਨੀ ਵਿਹਲੇ ਹੋਕੇ ਹੁਣ ਬੈਠੇ ਸੀਗੇ ਸਵੇਰ ਦੇ ਹੁਣੇ ਫ੍ਰੀ ਹੋਏ ਸੀ ਸਵੇਰ ਦੇ
ਠੀਕ ਆ। ਮੈਂ ਵੀ ਮੈਂ ਸੋਚਿਆ ਮੈਂ ਕਿਹਾ ਚੱਲ ਅੱਜ ਕੰਮ ਖਤਮ ਕਰ ਲਈਏ, ਕੱਲ ਨੂੰ ਮੱਸਿਆ ਵਾ ਫਿਰ ਗੁਰਦੁਆਰਾ ਸਾਹਿਬ ਜਾਣਾ ਸੀਗਾ।
ਹਂ ਵਧੀਆ ਗੱਲ ਆ, ਉਹ ਵੀ ਜਰਰੀ ਜਾਣਾ ਚਾਹੀਦਾ।
ਹਾਂਜੀ ਹਾਂਜੀ, ਸਾਡੇ ਇੱਥੇ ਹੈਗਾ ਨਾ ਵੀ ਮੱਸਿਆ ਦਾ ਮਨਾਉਂਦੇ ਨੇ।
ਹਾਂਜੀ ਹਾਂਜੀ ਉਹ ਤਾਂ ਹੈ, ਅਸੀਂ ਵੀ ਜਾਂਣੇ ਹੁੰਣੇ ਆਂ ਅਸੀਂ ਵੀ ਜਾਵਾਂ ਕੱਲ੍ਹ ਮਸਤਮਾਨ ਸਾਹਿਬ
ਅੱਛਾ ਮਸਤਵਾਲਾ ਸਾਹਿਬ ਦਾ ਕਿਵੇਂ ਵੀ ਕੀ ਆ ਉੱਥੇ। ਗੁਰਦੁਆਰਾ ਸਾਹਿਬ ਈ ਐ ਨਾ।
ਹਾਂਜੀ ਹਾਂਜੀ ਉੱਥੇ ਸੰਤ ਬਾਬਾ ਆਦਰ ਸਿੰਘ ਮਹਾਰਾਜ ਮ ਸਾਹਿਬ ਜੀ
ਅੱਛਾ ਅੱਛਾ, ਉਹਨਾਂ ਨੇ ਭਗਤੀ ਕੀਤੀ ਹੋਈ ਆ ਜਣੀ।
ਹਾਂਜੀ।
ਠੀਕ ਆ।
ਬਹੁਤ ਮੱਸਿਆ ਭਰਦੇ ਉੱਤੇ ਆਏ ਮਤਲਬ ਕਿ ਦਸ ਮਹੀਨੇ ਵੀ ਹੁੰਦਾ ਕੱਠ ਸੰਗਰਦ ਵਗੈਰਾ ਵਧੀਆ ਇਕੱਠ ਹੁੰਦਾ ਉੱਥੇ ਬਹੁਤ ਦੂਰੋਂ-ਦੂਰੋਂ ਲੋਕ ਆਉਂਦੇ ਨੇ।
ਹਾਂਜੀ। ਦੇਖਾਂਗੇ ਅਸੀਂ ਬਣਾਇਆ ਸੀਗਾ ਜੂਨ ਦੇ ਵਿੱਚ ਆਉਣ ਵਾਸਤੇ ਮਸਤ ਬਣਾ ਸਾਹਿਬ। ਤੇ ਜਾਣੀ ਮੈਨੂੰ ਜ਼ਿਆਦਾ ਤਾਂ ਪਤਾ ਨਹੀਂ ਸੀਗਾ ਵੀ ਕਿ ਐ। ਇਹਨਾਂ ਦੀ ਵੀ ਇੱਥੋਂ ਦੀ ਕੀ ਇਤਿਹਾਸ ਕੀ ਆ ਜਾਂ ਕਿਵੇਂ ਵੀ ਤੇ ਹੁਣ ਮੈਨੂੰ ਪਤਾ ਲੱਗਿਆ ਵਾ ਤੁਹਾਡੇ ਦੱਸਣ ਤੇ ਤੇ ਬਣਾਇਆ ਸੀਗਾ ਫਿਰ ਸੀਗਾ ਵੀ ਚਲੋ ਹਰ ਮਤਲਬ ਕਿ ਜੂਨ ਦੇ ਵਿੱਚ ਬੱਚਿਆਂ ਨੂੰ ਛੁੱਟੀ ਛੁੱਟੀਆਂ ਹੁੰਦੀਆਂ ਨੇ ਵੀ ਜਾ ਕੇ ਆਵਾਂਗੇ। ਫਿਰ ਅਚਾਨਕ ਹੀ ਸਾਡਾ ਐਵੇਂ ਦਾ ਬਣ ਗਿਆ ਵੀ ਪਟਨਾ ਸਾਹਿਬ ਚਲੇ ਗਏ। ਤੇ ਉਹ ਮਈ ਦੇ ਅਸੀਂ ਐਂਡ 'ਚ ਗਏ ਸੀਗੇ ਤਾਂ ਹੀ ਕਰਕੇ ਫਿਰ ਸਾਨੂੰ ਮਤਲਬ ਇੱਧਰਲਾ ਮਤਲਬ ਬਣਿਆ ਨੀ ਸਾਡਾ ਤੇ ਹਾਂਜੀ ਫਿਰ ਅਸੀਂ ਹੁਣ ਦੇਖਦੇ ਹਾਂ।
ਹਾਂ ਉਹਨਾਂ ਨੇ ਬਹੁਤ ਕੁਛ ਸਿਆ ਕਰੀ ਉੱਥੇ ਬਾਬਾ ਜੀ ਨੇ ਕੈਂਦੇ ਸੁਣਦੇ ਆ ਨਾ ਆਤਰ ਸਿੰਘ ਮਹਾਰਾਜ ਜੀ ਨੇ ਉੱਥੇ
ਹਾਂਜੀ
ਬਹੁਤ ਸਖਤੀ ਆ ਉੱਥੇ ਬਹੁਤ ਲੋਕ ਮਨ ਤਾਂ ਬਹੁਤ ਜਾਦੇ ਉਹਨਾਂ ਦੀ ਉੱਥੇ
ਹਾਂਜੀ ਕਾਫੀ ਵਧੀਆ ਨਾ ਚਲੋ ਵੀ ਭਗਤੀ
ਅਠਾਰਾਂ ਸੌ ਛਿਆਹਠ ਨੂੰ ਹੋਏ ਸੀ ਕਰਮ ਸਿੰਘ ਮਾਤਾ ਦੀ ਉਹਨਾਂ ਦੀ
ਅੱਛਾ-ਅੱਛਾ
ਹੂੰ ਚੀਮਾ ਵਿਖੇ ਚੀਮਾ ਸਾਹਿਬ ਨੀ ਹੁੰਦਾ ਆਪਣਾ ਚੀਮਾ ਸਾਹਿਬ ਉੱਥੇ ਆ ਜਾਣ ਨੂੰ
ਹਾਂਜੀ-ਹਾਂਜੀ
ਹੂੰ ਹੋ ਤੇ ਮੈਂ ਤਾ ਪੋਲੀ ਕੌਰ ਦਾ ਗੁਰੂ ਘਰ ਵੀ ਉਹਨਾਂ ਦਾ ਨਾਮ ਤੇ ਬਣਿਆ ਹੋਇਆ ਉੱਥੇ
ਅੱਛਾ ਵੀ ਇੱਕ-ਇੱਕ ਜਗ੍ਹਾ ਹੀ ਆ ਵੀ ਜਾਂ ਫਿਰ ਵੱਖਰਾ-ਵੱਖਰਾ
ਕਰਮ ਸਿੰਘ ਉਹਨਾਂ ਦੇ ਪਿਤਾ ਦੀ ਮਾਂਤਾ ਉਹਨਾਂ ਦੀ ਭੋਲੀ ਕੌਰ ਦੀ ਉੱਥੇ ਉਹ ਦਾ ਗੁਰੂ ਘਰ ਬਣਿਆ ਹੋਇਆ।
ਇੱਕ ਜਗ੍ਹਾ ਤੇ-ਤੇ ਵੱਖਰਾ-ਵੱਖਰਾ ਅੱਛਾ ਠੀਕ ਆ।
ਉੱਥੇ ਬਣਿਆ ਗੁਰੂ ਕੱਲ ਤਾਂ ਕਾਫੀ ਨੇ ਉੱਥੇ ਇੱਕ ਅੰਗੀਠਾ ਸਾਹਿਬ ਬਣਿਆ ਹੋਇਆ ਤੇ ਓ ਜਿਵੇਂ ਹ ਅਮਬਰਸਰ ਵਾਂਗ ਲੱਗਦਾ ਜਿਵੇਂ ਅੰਮ੍ਰਿਤਸਰ ਦੇ ਉਹਦੇ ਤਜ ਤੇ ਬਣਿਆ ਓ।
ਅੱਛਾ-ਅੱਛਾ ਬੈਚ ਈ ਆ ਇੱਕ ਮਤਲਬ ਆਪਣਾ ਮਾਸਤੂਣਾ ਸਾਹਿਬ ਦੇ ਨਾਲ-ਨਾਲ ਆ ਜਾਂ ਫਿਰ ਇੱਕ ਜਗ੍ਹਾ ਤੇ ਈ ਆ ਮਤਲਬ
ਕਈ ਗੁਰੂ ਘਰ ਇਥੇ
ਅੱਛਾ-ਅੱਛਾ ਅਹ ਇੱਕ ਅੰਗਠਾ ਸਾਹਿਬ ਤੇ ਇਹ ਹਾਂਜੀ- ਹਾਂਜੀ। ਤੇ ਆਵਾਂਗੇ ਅਸੀਂ ਵੀ ਆ ਇਹ ਹੁੰਦਾ ਨਾ ਵੀ ਜਦੋਂ ਕੋਈ ਪਹਿਲਾਂ ਦੱਸ ਦੇਵੇ ਹਨਾ ਵੀ ਆਹ ਜਗ੍ਹਾ ਤੇ ਆਹ ਗੁਰਦੁਆਰਾ ਸਾਹਿਬ ਹੈਗੇ ਆ ਹੋਰ ਵੀ ਆ। ਪਾਸੇ ਵੀ ਹਨਾ ਚਲੋ ਦਰਸ਼ਨ ਹੋ ਆਂਦੇ ਆ।
ਕੋਲਜ ਬਣਿਆ ਮਤਲਬ ਉੱਥੇ ਬਾਬੇ ਦਾ ਕੋਲਜ ਉੱਥੇ ਬੱਚੇ ਪੜ੍ਹਦੇ ਨੇ ਬੋਤ ਮਸ਼ਹੂਰ ਕੋਲਜ ਆ। ਸੋਣਾ ਤਾ ਉਹਨਾਂ ਦਾ ਬਾਬੇ ਦਾ ਬਣਾਇਆ ਹੋਇਆ ਆ।
ਤੇ ਜਿਵੇਂ ਮੰਨ ਲਓ ਹਨਾ ਵੀ ਅਸੀਂ ਕਾਫੀ ਗੁਰਦੁਆਰਾ ਸਾਹਿਬ ਗਏ ਆ ਅਤੇ ਕਦੇ-ਕਦੇ ਅਸੀਂ ਕਈ ਵਾਰ ਪੁੱਛ ਕੇ ਨਹੀਂ ਜਾਂਦੇ ਹੈ ਨਾ ਵੀ ਓ। ਇਥੇ ਆਸੇ ਪਾਸੇ ਹੋਰ ਵੀ ਗੁਰਦੁਆਰਾ ਸਾਹਿਬ ਆ। ਕਿਉਂਕਿ ਗਏ ਹੁੰਣੇ ਆ ਦਰਸ਼ਨ ਕਰਨੇ ਜ਼ਰੂਰੀ ਆ ਹਰ ਜਗ੍ਹਾ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਫੇਰ ਉੱਥੋਂ ਇੱਕ ਇੱਕ ਦੋ ਗੁਰਦੁਆਰਾ ਸਾਹਿਬ ਜਿਵੇਂ ਰਏ ਗਏ। ਫਿਰ ਨਾ ਮਨ ਨੂੰ ਏਡਾ ਐਵੇਂ ਲੱਗਦਾ ਹੁੰਦਾ ਵੀ ਗਏ ਸੀ ਜਮਾ ਕੋਲੋਂ ਮੋੜ ਆਏ ਆਂ।
ਬਿਲਕੁਲ ਹਾਂਜੀ ਉਹ ਕਈ ਨਵੇਂ ਨਵੇਂ ਗੁਰ ਪਰ ਕਾਫੀ ਨੇ ਉਥੇਸਤਾਨ ਸਾਹਿਬ ਦੇ ਇੱਕ ਸਾਡੇ ਪਿੰਡ ਲਵੇ ਬਣ ਹੋਇਆ ਮੇਨੋ ਤੇ ਸਧਣਾ ਸਾਹਿਬ ਉਥੇਣੀ ਛੇਵੇਂ ਪਾਤਸ਼ਾਹ ਦੇ ਨਾਂਓ ਤੇ ਬਣਾਇਆ ਉਹ ਉੱਥੇ ਉਹਨਾਂ ਨੇ ਕੁੜੀ ਤੋਂ ਮੁੰਡਾ ਬਣਾ ਤ ਸੀ ਰਾਜੇ ਦੀ ਕੁੜੀ ਦਾ ਮੁੰਡਾ ਬਣਾਤਾ ਸੀ
ਅੱਛਾ
ਹਾਂ ਭਜਨ ਬੰਦਗੀ ਚੱਲਦੇ ਚਲਦੇ ਜਦ ਉੱਥੇ ਵੀ ਬਹੁਤ ਸਖਤੀ ਆ ਸੁਧਣਾ ਸਾਹਿਬ ਦੇ ਨਾਮ ਤੇ ਬਣਿਆ ਏ ਓਹ
ਅੱਛਾ ਤੁਸੀਂ ਇੱਕ ਵਾਰੀ ਪਰਸਨਲ ਨੰਬਰ 'ਤੇ ਨਾ ਮੇਰੇ 'ਤੇ ਉਹ ਸੈਂਡ ਕਰਿਓ ਸਾਰੇ ਗੁਰਦੁਆਰਾ ਸਾਹਿਬ ਦੇ ਨਾਮ ਅਸੀਂ ਆਉਣਾ ਵਾ ਕਿਸੇ ਦਿਨ ਦੇਖਦਿਆਂ ਬਣਾਵਾਂਗੇ ਜਾਂ ਤਾਂ ਅਸੀਂ ਜ਼ਿਆਦਾਤਰ ਜਿਵੇਂ ਕਹਿ ਲਓ ਵੀ ਬੱਚੇ ਦਾ ਜਨਮਦਿਨ ਹੋਵੇ ਜਾਂ ਵਿਆਹ ਦੀ ਸਾਲਗਿਰਾਹ ਹੋਵੇ ਜਾਂ ਕਿਵੇਂ ਵੀ ਕੋਈ ਪ੍ਰੋਗਰਾਮ ਆਉਂਦਾ ਫਿਰ ਅਸੀਂ ਮਤਲਬ ਇਹ ਸਪੈਸ਼ਲ ਮਤਲਬ ਛੁੱਟੀ ਲੈ ਲੈਂਦੇ ਆਾਂ ਵੀ ਅਸੀਂ ਕਿਤੇ ਦੂਰ ਜਾਣਾ ਵਾ ਕਿਸੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਣਾ।
ਬਿਲਕੁਲ
ਹਾਂਜੀ ਕਿਉਂਕਿ ਲਾਈਨ ਇਹਨਾਂ ਦੀ ਉਵੇਂ ਦੀ ਆ ਵੀ ਫਿਰ ਛੁੱਟੀ ਨਹੀਂ ਮਿਲਦੀ ਹੈਗੀ।
ਹਾਂਜੀ ਹਾਂਜੀ ਗੁਰੂ ਘਰ ਦਰਸ਼ਨ ਕਰਨੇ ਚਾਹੀਦੇ ਨੇ ਗੇ ਜ਼ਰੂਰੀ ਹੈ ਗੱਲ।
ਹਾਂਜੀ ਅਸੀਂ ਇੱਧਰ ਗਏ ਸੀ ਨਾ। ਫਤਿਹਗੜ੍ਹ ਸਾਹਿਬ ਵਾਲਾ ਉੱਥੇ ਵੀ ਜਿਹੜੇ ਬਾਬਾ ਅਜੀਤ ਸਿੰਘ ਜੀ ਆ ਹੰਸਾਲੀ ਵਾਲੇ ਹੈ ਹਨਾ।
ਹਾਂਜੀ
ਅਤੇ ਉਹਨਾਂ ਨੇ ਬਹੁਤ ਮਤਲਬ ਕਿ ਉੱਥੇ ਵੀ ਤਪੱਸਿਆ ਭਗਤੀ ਕੀਤੀ ਹੋਈ ਆ। ਉੱਥੇ ਇੱਕ ਜਿਵੇਂ ਜਗ੍ਹਾ ਹਨਾ ਮੈਂ ਅਹ ਇੱਥੇ ਦੇਖੀ ਸੀ ਆਪਣੇਇਨਸਤਾ ਦੀ ਵੀਡੀਓ ਸੀਗੀ ਤੇ ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਕਹਿੰਦੇ ਵੀ ਤੁਸੀਂ ਇਹ ਜਗ੍ਹਾ 'ਤੇ ਆ ਕੇ ਇੱਕ ਵਾਰ ਕਹਿੰਦੇ ਬੈਠ ਕੇ ਧਿਆਨ ਲਾ ਕੇ ਕਹਿੰਦੇ ਵੀ ਦੇਖਿਓ ਤੁਹਾਨੂੰ ਕੁੱਛ ਮਹਿਸੂਸ ਹਊਗਾ ਕਾਫੀ ਲੋਕਾਂ ਨੇ ਮਤਲਬ ਕੇ ਬੈਕ ਮਤਲਬ ਕੇ ਕਮੈਂਟ ਕੀਤੇ। ਕਹਿੰਦੇ ਵੀ ਤੁਸੀਂ ਦੱਸ ਦੋ ਵੀ ਹੈ ਕੀ ਹੈ ਇਹ ਜਗ੍ਹਾ ਤੇ। ਤੇ ਉਹਨਾਂ ਨੇ ਦੱਸਿਆ ਨੀ ਉਹ ਕਹਿੰਦੇ ਜੇ ਮੈਂ ਪਹਿਲਾਂ ਤੁਹਾਨੂੰ ਦੱਸ ਦ ਦੂੰਗਾ ਵੀ ਹਨਾ ਵੀ ਅੰਦਰ ਬੈਠ ਕੇ ਆਪਾਂ ਨੂੰ ਕੀ ਪਤਾ ਲੱਗਦਾ ਵਾ।
ਹਮ
ਅਤੇ ਵੀ ਫਿਰ ਤੁਹਾਨੂੰ ਜਿਹੜੀ ਚੀਜ਼ ਦਾ ਮਤਲਬ ਜਾ ਕੇ ਅਹਿਸਾਸ ਹੋਣਾ ਵੀ ਉਹ ਚੀਜ਼ ਦਾ ਤੁਹਾਨੂੰ ਹੋਣਾ ਨੀ ਉਹ ਉੱਥੇ ਹਨਾ ਤੇ ਫੇਰ ਨਾ ਮੇਰਾ ਬੜਾ ਮਨ ਸੀਗਾ ਮੈਂ ਵੀ ਚਲੋ ਚਾਹੇ ਜਿੰਨਾ ਮਰਜ਼ੀ ਟਾਈਮ ਪਰ ਆਪਾਂ ਜਾ ਕੇ ਆਉਣਾ। ਤੇ ਫਿਰ ਅਸੀਂ ਉੱਥੇ ਗਏ ਸੀਗੇ ਬੜਾ ਮਤਲਬ ਵਧੀਆ ਲੱਗਿਆ, ਦਰਸ਼ਨ ਕੀਤੇ ਉਸ ਤੋਂ ਬਾਅਦ ਜਿਹੜੇ ਹੁਣ ਹੈਗੇ ਆ ਨਾ ਉੱਥੇ ਬਾਬਾ ਜੀ ਜੋ ਭਗਤੀ ਕਰ ਰਹੇ ਨੇ ਹੁਣ ਵੀ। ਅਤੇ ਉੱਥੇ ਫਿਰ ਜਾਣੀ ਉਹਨਾਂ ਦੇ ਵੀ ਦਰਸ਼ਨ ਹੋ ਗਏ ਸੀਗੇ। ਅਤੇ ਜਿਹੜੀ ਜਗ੍ਹਾ 'ਤੇ ਮਤਲਬ ਉਹਨਾਂ ਨੇ ਕਿਹਾ ਸੀ, ਵੀ ਇੱਥੇ ਭਗਤੀ ਬਹੁਤ ਹੋਈ ਵੀ ਆ ਵੀ ਤੁਸੀਂ ਇੱਕ ਵਾਰ ਵੀ ਬੈਠ ਕੇ ਦੇਖਿਓ ਹਨਾ। ਤੇ ਉੱਥੇ ਅਸੀਂ ਉਹ ਕਹਿੰਦੇ ਸੀ ਇੱਕ ਵਾਰ ਪਾਠ ਕਰਿਓ ਤੁਸੀਂ ਜਪੁ ਜੀ ਸਾਹਿਬ ਦਾ। ਤੇ ਅਚਾਨਕ ਹੀ ਕੀ ਹੋਇਆ ਵੀ ਚਲੋ ਮੈਨੂੰ ਇਹ ਸੀਗਾ ਵੀ ਦਰਸ਼ਨ ਵੀ ਜ਼ਰੂਰੀ ਨੇ ਉਹਨਾਂ ਦੇ ਹਨਾ। ਜ ਭਗ ਦੇ ਕਰਨੇ ਜ਼ਰੂਰੀ ਹੈ ਵੀ ਜਿਹਨਾਂ ਨੇ ਇੰਨੀ ਭਗਤੀ ਕੀਤੀ ਆ। ਤੇ ਜਦੋਂ ਚਲੋ ਉਨਾਂ ਦੇ ਦਰਸ਼ਨ ਕਰਕੇ ਅਸੀਂ ਬੈਠੇ ਤਾਂ ਉਨਾਂ ਦਾ ਕੁਛ ਟੈਮ ਹੋਣਾ ਨਾ ਬੀ ਬੰਦ ਕਰਨ ਦਾ।
ਹਾਂਜੀ।
ਬੈਠ ਕੇ ਜਦੋਂ ਈ ਥੋੜ੍ਹਾ ਈ ਮਤਲਬ ਕਿ ਹਲੇ ਜਪੁ ਜੀ ਸਾਹਿਬ ਦਾ ਪਾਠ ਅਸੀਂ ਕੀਤਾ।
ਤੇ ਆਟੋਮੈਟਿਕੀ ਮਤਲਬ ਕਿ ਕੁਛ ਐਦਾਂ ਦਾ ਫੀਲ ਹੋਇਆ ਹੁਣ ਮੈਂ ਉਨੂ ਵੀ ਨਹੀਂ ਦੱਸ ਸਕਦੀ। ਕਿਉਂਕਿ ਏ ਹੈ ਵੀ ਜੇ ਤੁਸੀਂ ਜਾਓਗੇ ਹਨਾ ਫਿਰ ਤੁਹਾਨੂੰ ਉਹ ਚੀਜ਼ ਦਾ ਜਿਹੜਾ ਤੁਹਾਨੂੰ ਅਹਿਸਾਸ ਨਹੀਂ ਹੋਣਾ। ਜੇੜਾ ਮੈਨੂੰ ਹੋਇਆ ਉੱਥੇ ਹਾਂ ਪਰ ਮੈਨੂੰ ਜਾਣੀ ਉੱਥੇ ਜਾ ਕੇ ਫੀਲ ਹੋਇਆ। ਵੀ ਸੱਚ ਮੇਂ ਹੈ ਬੋਹਤ ਸ਼ਖਤੀ ਹੈ ਜਾਣੀ ਜਿੱਥੇ-ਜਿੱਥੇ ਪਗ
ਹਾਂ ਸਚ ਐ ਕਿਥੇ ਪਗਤੀ ਤਾਂ ਪਗ ਤੇਰੇ ਸਖਤ ਤਾਂ ਹੈਗੀ ਹੋਏ ਇੱਥੇ ਪਗਤੀ ਹੈ ਇਹ ਤਾਂ ਗੱਲ ਐ ਇਹਦਾ ਗੱਲੋ ਹਾਂਜੀ ਬਹੁ ਗੁਰੂ ਘਰ ਬਣੇ ਹੋਏ ਨੇ। ਹੂੰ ਬੋ ਜਿਆਦਾ ਇਥੇ ਜਿੱਥੇ ਬਹੁਤ ਜਿਆਦਾ ਸਖਤੀ ਹੈ ਬੋ ਜ਼ਿਆਦਾ ਮਨਤਾ। ਹੁਣ ਉੱਥੇ ਮਤ ਮਾ ਕ ਮੱਸਿਆ ਹੈਗੀ ਬਹੁਤ ਜ਼ਿਆ ਉੱਥ ਕਾੜਾ ਵੀ ਪਿਆਉਂਦੇ ਨੇ ਇੱਕ ਪੈ ਉਦੇ ਨਾਲ ਰੋਗ ਦੂਰ ਹੁੰਦੇ ਨੇ। ਉਹਦੇ ਨਾਲ ਬੋਤ ਦੂਰੋਂ-ਦੂਰੋ ਲੋਗ ਪੀਣ ਆਊਂਦੇ ਨੇ।
ਅੱਛਾ।
ਹਾਂ ਉਦੇ ਨਾਲ ਬੋਤ ਲੋਕਾਂ ਦੇ ਲੋ ਰੋਗ ਠੀਕ ਹੋਗੇ। ਸੂਗਰ ਵਾਸਤੇ ਅੱਡ ਪਿਆਉਂਦੇ ਨੇ, ਸਾਰੇ ਰੋਗਾਂ ਵਾਸ ਤੇ ਇੱਕ ਪਿਉਦੇ ਨੇ, ਦੋ ਤਰ੍ਹਾਂ ਦਾ ਬਣਾਇਆ ਹੋਇਆ ਇਹਨਾਂ ਦਾ ਸੁਗਰ ਵਾਲੇ ਪਾਸੇ ਅੱਡ।
ਵੀ ਜਿਹਨੂੰ ਕੁਛ ਰੋਗ ਆ ਯਾਣੀ ਹੈਨਾ, ਉਨੂੰ ਵੱਖਰਾ ਪਿਲਾਉਂਦੇ ਨੇ। ਤੇ ਦੂਜਿਆਂ ਨੂੰ ਵੱਖਰਾ ਪਿਲੋਂਦੇ ਨੇ।
ਹਾਂਜੀ।
ਤੇ ਸ਼ੂਗਰ ਵਾਲਿਆਂ ਨੂੰ ਵੀ ਦਿੰਦੇ ਨੇ ਹੈ
ਹਾਂ, ਸੁਗਰ ਵਾਲਿਆਂ ਵਾ
ਤੇ ਇੱਕ-ਇੱਕ ਵਾਰੀ ਚ ਮਤਲਬ ਦਿੰਦੇ ਨੇ ਜਾਂ ਫਿਰ ਉਹਨਾਂ ਦਾ ਟਾਈਮ ਆ ਕੁੱਛ ਅੱਛਾ, ਪੰਜ ਵਾਰੀ ਮਤਲਬ ਓਕੇ ਸਵੇਰੇ ਦੋ ਘੰਟੇ।
ਹੂੰ।
ਵੀ ਜਾਣਾ ਮਤਲਬ ਕੇ, ਹਰ ਮੱਸਿਆਂ ਤੇ ਜਾਣਾ ਪੈਂਦਾ ਫੇਰ?
ਨਾ ਮੰਗਲਵਾਰ ਆਏ ਮੰਗਲਵਾਰ, ਹਰ ਮੰਗਲਵਾਰ।
ਅੱਛਾ-ਅੱਛਾ ਮੰਗਲਵਾਰ ਠੀਕ ਐ, ਓਕੇ।
ਹੂੰਹ
ਬੋਤ ਵਧੀਆ ਲੱਗਿਆ ਸੁਣ ਕੇ ਸਾਰਾ ਕੁੱਛ, ਕਿਉਂਕਿ ਜਿਵੇਂ ਹੁਣ ਅੱਗੇ ਓ- ਕੋਈ ਦੱਸੇ ਹੈਨਾ, ਤਾਂ ਹੀ ਪਤਾ ਲੱਗਦਾ ਹੁੰਦਾ। ਜਦੋਂ ਕਿਤੇ ਤੁਸੀਂ ਵੀ ਇੱਧਰਲੀ ਸਾਈਡ ਗਏ ਨਾ, ਉੱਥੇ ਤੁਸੀਂ ਦਰਸ਼ਨ ਕਰਕੇ ਆਏਓ ਜ਼ਰੂਰ। ਹੰਸਾਲੀ ਸਾਹਿਬ, ਹੂੰ। ਕਿਉਂਕਿ ਤੁਹਾਨੂੰ ਵੀ ਹੁਣ ਮੈਂ ਦੱਸਿਆਂ ਨਾ ਵੀ ਕੀ ਹੁੰਦਾ, ਮਬਟ ਵਿੱਚੋਂ ਨੀ ਦੱਸਿਆਂ। ਤਾਂ ਥੁਹਾਨੂੰ ਵੀ ਐਵੇਂ ਫੀਲ ਹੋਊਗਾ ਵੀ, ਮੈਂ ਮੈਂ ਭੀ ਜਾਵਾਂ ਜਲਦੀ ਤੇ ਵੀ ਉੱਥੋਂ ਦਾ ਪਤਾ ਲੱਗੇ ਹੈਨਾ ਵੀ ਕੀ ਚੀਜ਼ ਐ‌ ਅੰਦਰ।
ਹਾਂਜੀ-ਹਾਂਜੀ, ਐਵੇਂ ਹੁੰਦਾ ਹਾਂ ਪਤਾ ਲੱਗਦਾ ਇਤਿਹਾਸ ਬਾਰੇ ਵੀ ਹੰਦਾ-
ਹੂੰ, ਹਾਂਜੀ-ਹਾਂਜੀ‌।
ਹੂੰ ਬਿਲਕੁੱਲ।
ਜਾਂ ਆਏਓ ਫਿਰ ਉੱਥੇ ਦਰਸ਼ਨ ਕਰਕੇ ਆਏਓ। ਤੇ ਹੁਣ ਅਸੀਂ ਵੀ ਪਟਨਾ ਸਾਹਿਬ ਗਏ ਸੀ, ਹਾਂਜੀ। ਹਾਂਜੀ, ਪਟਨਾ ਸਾਹਿਬ ਗਏ ਸੀਗੇ ਹੂੰ ਹੂੰ ਹੂੰ। ਨਈ ਹੇਮਕੁੰਟ ਸਾਹਿਬ ਤਖ਼ਤ ਨੀ ਮਤਲਬ। ਉਹਨੂੰ ਬਣਾਇਆ ਜਾ ਰਿਹਾ ਸੀ ਅਪਣੇ, ਹਾਂਜੀ ਹਾਂਜੀ ਪੰਜ ਤਖ਼ਤ ਨੇ ਅਪਣੇ। ਤੇ ਮੇਰੇ ਵੀ ਜਾਣੀ ਪੰਜ ਤਖ਼ਤ ਸੀਗੇ ਮਤਲਬ ਚਾਰ ਤਖ਼ਤ ਤ ਦੇ ਦਰਸ਼ਨ ਕਰ ਲਏ ਸੀਗੇ। ਤੇ ਇੱਕ ਤਖ਼ਤ ਦਾ ਹੀ ਰਹਿੰਦਾ ਸੀਗਾ, ਦਰਸ਼ਨ ਕਰਨ ਲਈ। ਉਹ ਅਚਾਨਕ ਹੀ ਦੇਖੋਂ ਪਰਮਾਤਮਾ ਨੇ ਅਸੀਂ ਤਾਂ ਹਲੇੇ ਕਹਿ ਰਹੇ ਸੀਗੇ ਵੀ ਕਿਉਂਕਿ ਟ੍ਰੇਨ ਦੀ ਸੀ ਜਿਹੜੀ ਟਿਕ ਟਿਕਟ ਨਹੀਂ ਸੀ ਮਿਲਦੀ ਪਈ, ਤੇ ਅਸੀਂ ਸੋਚਿਆਂ ਚੱਲ ਵੀ ਵੀ ਫਿਰ ਅਗਲੇ ਸਾਲ ਜਾਏ ਆਵਾਂਗੇ, ਵਿੱਚ ਈ ਬੱਚਿਆਂ ਦੇ ਪੇਪਰ ਏ
ਹਾਂਜੀ ਹਾਂਜੀ, ਉਹ ਚਾਹੀਂਦਾ ਆਪਾਂ ਨੂੰ
ਹਾਂਜੀ, ਵਿੱਚ ਈ ਉਹਨਾਂ ਦੇ ਜਾਣੀ ਪੇਪਰ ਅਹ ਚੱਲਣ ਵਾਲੇ ਸੀ। ਉਹ ਉਹਨਾਂ ਨੂੰ ਸਕੂਲ ਵਾਲਿਆਂ ਨੂੰ ਪੁੱਛਿਆ, ਉਹ ਕਹਿੰਦੇ ਕੋਈ ਗੱਲ ਨੀ ਤੁਸੀਂ ਬੀ ਛੁੱਟੀਆਂ ਲੈ ਲਓ, ਬੀ ਜਾਏ ਆਉ ਤੁਸੀਂ ਦਰਸ਼ਨ ਕਰਕੇ ਆਓ। ਤੇ ਤਾਂ ਹੀ ਕਰਕੇ ਅਸੀਂ ਫਿਰ ਬਣਾਇਆ ਉੱਥੋਂ ਦਾ।
ਹੂੰ ਮੈਂ ਵੀ ਬੱਸ ਹੁਣ ਛੁੱਟੀ ਆ ਹੋਣ ਗਿਆ ਮੂਹਰੇ ਫੇਰ ਜਾਉਂਗਾ।
ਠੀਕ ਐ, ਨਹੀਂ ਵਧੀਆ ਜਾਣਾ ਚਾਹੀਂਦਾ। ਤੇ ਉੱਥੇ ਵੀ ਹੁਣ ਕਾਫ਼ੀ ਗੁਰਦੁਆਰਾ ਸਾਹਿਬ ਸੀ, ਜਿਹਨਾਂ ਦੇ ਮਤਲਬ ਦਰਸ਼ਨ ਕਰਕੇ ਆਏ ਆ, ਬੋਤ ਤ ਵਧੀਆਂ ਲੱਗਿਆਂ ਜਾਣੀ, ਉੱਥੇ ਜਾ ਕੇ।
ਹਾਂਜੀ। ਦਰਸਨ ਮੇਲਾ ਤਾਂ ਵੀ ਬੰਦੇ ਨੂੰ ਗੁਰੂ ਘਰ ਅਲ ਦਾ ਗੁਰੂ ਘਰ ਤਾਂ ਜਾਣੀ ਜਾਣ ਆ ਕਿਤੇ ਵੀ ਆ ਇਤਿਹਾਸ ਬਾਰੇ ਪਤਾ ਲੱਗਦਾ ਨਾਲੇ ਮ
ਸੂਆ
ਉੱਪਰ ਲੋਕ ਜਾਂਦੀ ਨੇ ਹੋਰ ਜਿਵੇਂ ਵੋ ਮਤਲਬ ਵੀ ਮਨੂੰ ਕੁੁੱਲੂ ਵਰਗ ਨਾਲੀ ਵਾ ਗੇ ਓਹ ਧਾਨਾ ਨਾਲੋ
ਨਹੀਂ ਓਹ ਚੀਜ਼ਾਂ ਨਹੀ, ਹਾਂਜੀ। ਹਾਂਜੀ ਹਾਂਜੀ, ਓਥੇ ਦਾ ਕੀ ਫੈਦਾ ਮਤਲਬ ਐਮੇਂ ਚਲੋ ਹੁੰਦਾ ਕਿਸੇ-ਕਿਸੇ ਲੋਕਾਂ ਨੂੰ ਹਨਾ ਬੀ ਮਨੋਰੰਜਨ ਕਰਦੇ ਆ ਵੀ ਏਮੇਂ ਜ਼ਰੂਰੀ ਆ ਓਹ ਵੀ ਚੀਜ਼ਾਂ।
ਕੋਈ ਗੱਲੋਂ ਫੈਦਾ ਤੋ ਹੈਗੈ ਘਰ ਤੋਈ।
ਪਰ ਆਪਾਂ ਨੂੰ ਏਧਰ ਬੀ ਬੱਚਿਆਂ ਨੂੰ ਜਿਵੇਂ ਹੁਣ ਸਾਹਿਬਜ਼ਾਦਿਆਂ ਦੀਆਂ ਓਹੋ ਹੋ ਗੀਆਂ ਸ਼ਹੀਦੀ ਦੇ ਖੋ ਹੈਨਾ।
ਹੁ ਓਹੀਓ।
ਸ਼ਹੀਦ ਹੋਇਆ ਬੱਚਿਆਂ ਨੂੰ ਜਾਣੂ ਕਰੋਣਾ ਚਾਈਦਾ। ਤੇ ਹੁਣ ਮੇਰੇ ਦੋਨੋ ਬੱਚੇ ਨਾਲ ਗਏ ਸੀਗੇ।
ਹਾਂਜੀ।
ਤੇ ਅਸੀਂ ਬਣਾਇਆ ਥੋਨੂੰ ਮੈਂ ਪੈਲਾਂ ਈ ਦੱਸਿਆ ਵੀ ਮਸਤੂਆਣਾ ਸਾਇਬ ਦਾ ਬਣਾਇਆ ਸੀਗਾ ਅਸੀਂ ਵੀ ਜੂਨ ਚ ਜਾਣਾ, ਫੇਰ ਚਲੋ ਅਚਾਨਕ ਹੀ ਪਰਮਾਤਮਾ ਨੇ ਬੁਲਾਇਆ ਤੇ ਅਸੀ ਤੀਂ ਮਤਲਬ ਚਲੇ ਗਏ ਦਰਸ਼ਨ ਕਰਨ ਨੂੰ, ਪੈਲੇ ਜਣੀ ਬਿਲਕੁਲ ਛੋਟੀ ਹੁੰਦੀ ਹਾ ਹਜ਼ੂਰ ਸਾਹਿਬ ਗਈ ਸੀਗੀ ਮੈਂ। ਪੈਲੇ ੳ ੳਥੇ ਚਲੀ ਗਈ। ਫੇਰ ਉਸ ਤੋਂ ਬਾਦ ਦੇਖੋ ਹਰਮੰਦਰ ਸਾਹਿਬ ਅੰਮ੍ਰਿਤਸਰ ਗਈ ਫੇਰ ਅਪਣਾ ਅਨੰਦਪੁਰ ਸਾਹਿਬ ਗਈ ਤੇ ਪ ਫਿਰ ਸਾਬੋ ਕਿ ਤਲਵੰਡੀ।